ਹੈਲੋ! ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਔ ਵੀਰੇ?
ਵਧੀਆ-ਵਧੀਆ ਤੁਸੀਂ ਦੱਸੋ?
ਵਧੀਆ।
ਹੋਰ ਕੀ ਕਰਦੇ ਸੀ?
ਮੈਂ ਤਾਂ ਵੀਰੇ, ਇੱਕ ਰੈਸਪੀ ਟਰਾਈ ਕਰੀ ਸੀਗੀ‌।
ਅੱਛਾ।
ਹਾਂ।
ਕੇੜੀ ਮਿੱਠੀ ਕੇ ਨਮਕੀਨ ਕੇ ਤਿੱਖੀ?
ਨਮਕੀਨ ਕਰੀ ਸੀਗੀ, ਓ ਜਾਦਾ ਸਪਾਈਸੀ ਨਈ ਹਾਂ।
ਓਕੇ।
ਹਾਂ ਕੱਠਲ ਬਣਾਏ ਸੀ ਅਸੀਂ, ਕੱਟ-ਲੈਟਸ ਕੈਂਦੇ ਜਿਨੂੰ ਕੱਟ-ਲੈਟਸ
ਆਂ ਹਾਂ।
ਹਾਂ, ਓ ਬਣਾਏ ਸੀਗੇ।
ਕਿੱਦਾਂ ਬਣਾਓਣੇ ਤੁਸੀਂ ਏਹੇ?
ਏਦੇ ਲਈ ਨਾ ਪੈਲਾਂ ਆਪਾਂ ਸਟਫਿੰਗ ਤਿਆਰ ਕਰਦੇ ਹਾਂਗੇ
ਹਾਂ-ਹਾਂ।
ਜਿਵੇਂ, ਪੈਲਾਂ ਆਲੂ ਬਾਲ ਕੇ ਓਨਾਂ ਨੂੰ ਰੱਖ ਆ ਤੇ ਛਿੱਲ ਕੇ, ਫੇਰ ਬਸ ਓਨੂੰ ਕਰਕੇ ਛਿੱਲ ਕੇ ਤੇ ਓਨਾਂ ਨੂੰ ਮੈਸ਼ ਕਰਕੇ ਆਲੂਆਂ ਨੂੰ ਤੇ ਫੇਰ ਓਦੇ ਵਿੱਚ ਜੋ ਵੀ ਸਬਜ਼ੀ ਵਗੈਰਾ ਪਾਨੀ ਆ ਕੋਈ ਵੀ ਪਾ ਦੋ, ਪਿਆਜ ਕੱਟ ਦੋ ਜਾਂ ਸ਼ਿਮਲਾ ਮਿਰਚ ਕੱਟ ਲੋ ਹੈਨਾ ਓਹ ਕੱਟ ਕੇ, ਤੇ ਜਿੜੇ ਆਪਣੇ ਹਾਂ ਹੁੰਦੇ ਨੇ ਸਵੀਟ ਕੋਨ ਹੁੰਦੇ ਨੇ ਹੈਨਾ, ਓ ਪਾ ਕੇ ਤੇ ਓਹੋ ਜੇ ਮਤਲਬ ਕਿਸੇ ਨੇ ਵੀ ਐਵੇਂ ਓਨੂੰ ਸਟਫਿੰਗ ਐਈ ਬ ਫਿਲ ਕਰਨੇ ਆ ਤਾਂ ਓਮੇ ਵੀ ਕਰ ਸਕਦਾ ਬੰਦਾ ਤੇ ਜੇ ਕਿਸੇ ਨੇ ਮਤਲਬ ਓਨੂੰ ਤੜਕਾ ਲਾਣਾ ਹੈਗਾ, ਵੀ ਸਬਜ਼ੀ ਤਰਾਂ ਬਣਾਉਣਾ ਹੈਗਾ ਗਾ ਉਵੇਂ ਵੀ ਬਣਾ ਸਕਦਾ ਵੀ ਆਪਾਂ ਸੁੱਕੀ ਸਬਜ਼ੀ ਬਣਾ ਲੈਂਦੇ ਹੈਗੇ
ਆਹ-ਹਾਂ।
ਹਾਂ, ਉਵੇਂ ਵੀ ਬਣਾ ਸਕਦਾ ਹੈਗਾ ਤੇ ਫੇਰ ਏਸ ਤੋਂ ਬਾਦ ਆਪਾਂ ਮਤਲਬ ਕੋਈ ਵੀ ਬਰੈਡ ਲੈ ਸਕਦੇ ਹਾਂਗੇ ਹਨਾ ਵੀ ਅਲੱਗ-ਲੱਗ ਤਰ੍ਹਾਂ ਦੇ ਹੁੰਦੇ ਹੈਗੇ, ਤੇ
ਬਰੋਨ ਬ੍ਰੈਡ ਚਾਹੇ ਵਾਈਟ ਬ੍ਰੈਡ, ਓਸ ਟੈਪ
ਹਾਂ। ਓਸ ਟਾਈਪ ਦੇ, ਮਤਲਬ ਆਵਦੇ-ਆਵਦੇ ਅਕੋਰਡਿੰਗ ਜਿਵੇਂ ਕਿ ਆਪਾਂ ਨੂੰ ਵਧੀਆ ਲੱਗਦੇ ਨੇ ਵੱਡੇ ਸਾਈਜ਼ ਦੇ ਜਾਂ ਛੋਟੇ, ਜਾਂ ਕੋਈ ਬਰਾਉਨ ਬ੍ਰੈਡ ਈ ਖਾਂਦਾ ਗਾ ਵਾਈਟ ਬ੍ਰੈਡ ਅੱਜ-ਕੱਲ ਖਾਂਦੇ ਨੀ ਲੋਕ
ਹੂੰ-ਹੂੰ।
ਤੇ ਓਸ ਤੋਂ ਬਾਦ ਓਦੇ ਆਪਾਂ ਚਾਰੇ ਪਾਸੇ ਕੱਟ ਕਰਦਾਂਗੇ ਜਿ਼ੜੇ ਬਰਾਊਨ ਹੁੰਦੇ ਨੇ ਹਨਾ ਚਾਰੇ, ਖੁੰਜੇ ਹੁੰਦੇ ਓ ਕੱਟ ਕਰਕੇ ਤੇ ਓਸ ਤੋਂ ਬਾਦ ਆਪਣਾ ਆਪਾਂ ਓਹ ਲਵਾਂਗੇ ਬੇਲਣੇ ਨਾਲ ਨਾ ਓਨੂੰ ਪ੍ਰੈਸ ਕਰ ਦਾਂਗੇ
ਹੂੰ।
ਹਾਂ ਔ ਫੁੱਲੇ- ਫੁੱਲੇ ਜੇ ਹੁੰਦੇ ਐ, ਬਰੈਡ ਤਾਂ
ਹਾਂ।
ਤੇ ਇਸ ਤੋਂ ਬਾਅਦ ਆਪਾਂ ਉਹਨੂੰ ਵੇਲ ਲੈਣਾ ਚੰਗੀ ਤਰਹ ਪ੍ਰੈਸ ਕਰ ਦਾਂਗੀ ਫਿਰ ਉਹਨੂੰ ਥੋੜਾ ਜਿਹਾ ਉਹਦੇ ਵਿੱਚ, ਮਤਲਬ ਆਸੇ ਪਾਸੇ ਆਪਾਂ ਕੋਈ ਹੂ ਪਾ ਪਾਣੀ ਲੈ ਸਕਦੇ, ਆਪਾਂ ਮਿੱਠਾ ਪਾਣੀ ਲੈ ਸਕਦੇ ਚਿਪਕੇਣ ਲਈ ਜਾਂ ਕੋਈ ਮੈਦੇ ਦਾ ਕੋਈ ਮੈਦੇ ਚ ਮੈਦੇ ਚ ਪਾਣੀ ਥੋੜ੍ਹਾ ਪਾ ਕੇ, ਉਹਨੂੰ ਪਤਲਾ ਕਰਕੇ ਰੱਖ ਸਕਦੇ ਆਂ ਹਾਂ, ਉਹ ਲਾ ਸਕਦੇ ਆਂ ਆਪਾਂ
ਓਕੇ।
ਫੇਰ ਉਸ ਤੋਂ ਬਾਅਦ, ਜਿਹੜਾ ਆਪਾਂ ਉਹ ਬਣਾਇਆ ਹੈਗਾ ਡੋ ਨਾ ਬਣਾਇਆ, ਉਹਦੇ ਵਿੱਚ ਪਾਉਣ ਵਾਲਾ
ਹੂ ਹੂ ਹੂ ਕੰਮ ਦੇ ਐ।
ਹਾਂ ਉਹਨੂੰ ਜਾਮ, ਇੱਕ ਚਮਚਾ ਹੈ ਜਿੰਨਾ ਕਿ ਵੀ ਜਿੰਨਾ ਕੁ ਬ੍ਰੈਡ ਹੈਗਾ। ਬਸ, ਥੋੜ੍ਹਾ ਜਿਹਾ ਉਹਦੇ ਵਿੱਚ ਪਾ ਦਾਂਗੇ ਆਪਾਂ ਪਹਿਲਾਂ, ਉਹਨੂੰ-ਉਹਨੂੰ ਆਪਾਂ ਸ਼ੇਪ ਦੇ ਦਾਂਗੇ ਵੀ ਆਪਾਂ, ਜਿਹੜੀ ਸ਼ੇਪ ਕੱਟਲੈਟ ਨੂੰ ਦੇਣੀ ਹੈਗੀ।
ਹਾਂ ਹਾਂ
ਹਾਂ, ਜੇ ਆਪਾਂ ਗੋਲ ਬਣਾਉਣੇ ਹੈ। ਤਾਂ ਆਪਾਂ ਉਸ ਹਿਸਾਬ ਨਾਲ ਕਰ ਲਾਂਗੇ, ਵੀ ਆਪਾਂ ਗੋਲ ਬਣਾ ਲਾਂਗੇ ਪਹਿਲਾਂ ਡੋ ਦਾ ਇੱਕ ਪੇੜਾ ਜਿਹਾ ਬਣਾ ਲਾਂਗੇ। ਉਹ ਰੱਖ ਕੇ ਤੇ ਫੇਰ ਆਪਾਂ ਚਾਰੇ ਖੁੰਜੇ ਵੀ ਉਹ ਤੇ ਉਸ ਤੇ ਕਰਦਾਂਗੇ। ਉਹਨੂੰ ਚੰਗੀ ਤ ਤਰ੍ਹਾਂਹ ਨਾ ਲਪੇਟ ਦਾਂਗੇ ਉਹਦੇ ਵਿੱਚ
ਹੂ ਹੂ
ਤੇ ਜੇ ਆਪਾਂ ਮਤਲਬ ਰਾਊਂਡ ਸ਼ੇਪ ਦਾ ਬਣਾਉਣਾ ਹੈਗਾ।
ਹੂ ਹੂ
ਤੇ ਆਪਾਂ ਉਸ ਹਿਸਾਬ ਨਾਲ, ਆਪਾਂ ਜਿਹੜਾ ਡੋ ਬਣਾਇਆ ਉਹਦੀ ਸ਼ੇਪ ਆਪਾਂ ਉਸ ਹਿਸਾਬ ਨਾਲ ਦੇਵਾਂਗੇ ਪਰ ਜਿਹੜੀ ਸ਼ੇਪ ਦਾ ਆਪਾਂ ਬਣਾਉਣਾ ਆਪਾਂ ਡੋ ਦੀ ਸ਼ੇਪ ਉਵੇਂ ਦੇਣੀ ਆ, ਬ੍ਰੈਡ ਦੀ ਸ਼ੇਪ ਤਾਂ ਆਪੇ ਬਣ ਜਾਂਦੀ ਹੈ ਉਵੇਂ
ਓਕੇ
ਕਿਉਂਕਿ ਆਪਾਂ ਉਸ ਉਸ ਤਿਲ ਵੈਟਣਾ ਹੁੰਦਾ ਨਾ ਬ੍ਰੈਡ ਨੂੰ ਵੀ ਹਾਂ ਮੰਨ ਲਓ ਵੀ ਆਪਾਂ ਰਾਊਂਡ ਸ਼ੇਪ ਦਾ ਦੇ ਹੈਗਾ ਹੈਗਾ, ਤੇ ਆਪਾਂ ਫੇਰ ਉਵੇਂ ਬਣਾ ਕੇ ਤੇ ਬ੍ਰੈਡ ਤੇ ਰੱਖ ਰੱਖ ਦਾਂਗੇ ਤੇ ਫੇਰ ਉਹਨੂੰ ਆਪਾਂ ਗੋਲ ਗੋਲ ਘੁਮਾ ਦਾਂਗੇ ਤੇ ਜੇ ਆਪਾਂ ਬੰਦ ਕਰਣ ਵਾਸਤੇ ਉਹਦੇ ਵਿੱਚ ਜਿਹੜਾ ਮੈਦੇ ਦਾ, ਆਪਾਂ ਮੈਦੇ ਚ ਪਾਣੀ ਪਾ ਕੇ ਰੱਖਿਆ ਹੈਗਾ ਉਹ ਥੋੜਾ -ਥੋੜ੍ਹਾ ਕਿਨਾਰਿਆਂ ਤੇ ਲਾ ਕੇ ਉਹ ਬੰਦ ਹੋ ਜਏਗਾ ਇਸ ਤੋਂ ਬਾਅਦ ਆਪਾਂ ਮਤਲਬ ਜਿੰਨੇ ਕੁ ਬਣਾਉਣੇ ਹੈਗੇ ਹੈਗੇ ਸਾਰੇ ਤਿਆਰ ਕਰਕੇ ਰੱਖ ਲਾਂਗੇ ਇੱਕ ਵਾਰੀ ਚ ਹੈਲੋ
ਉਕੇ
ਹਾਂ ਬਸ ਇਸ ਤੋਂ ਬਾਅਦ ਜੇ ਆਪਾਂ ਜਾਦਾਤਰ ਲੋਕ ਤੇਲ ਦੇ ਵਿੱਚ ਓਨੂੰ ਫਰਾਈ ਕਰਦੇ ਨੇ।
ਹੂੰ-ਹੂੰ-ਹੂੰ।
ਤੇ ਤੇਲ ਗਰਮ ਕਰ ਲਾਂਗੇ, ਉਸ ਤੋਂ ਬਾਦ ਜੇ ਤੇਲ ਆਪਾਂ ਮਤਲਬ ਜਾ ਗਰਮ ਕਰਾਂਗੇ, ਜਾਦਾ ਠੰਡਾ ਵੀ ਨੀ ਤੇ ਨਾ ਹੀ ਬੋਤ ਜਾਦਾ ਗਰਮ, ਕਿਉਂਕਿ ਜੇੜੇ ਬ੍ਰੈਡ ਹੁੰਦੇ ਆ, ਓ ਛੇਤੀ ਮੱਚ ਜਾਂਦੇ ਨੇ।
ਓਕੇ-ਓਕੇ।
ਹਾਂ, ਮੀਡੀਅਮ ਜਾ ਰੱਖ ਕੇ। ਤੇ ਆਪਾਂ ਤੇਲ ਨੂੰ, ਓਸ ਤੇਲ ਦੇ ਵਿੱਚ ਆਪਾਂ ਓਨੂੰ ਛੱਡ ਦਾਂਗੇ ਸਾਰੇਆਂ ਨੂੰ। ਤੇ ਏਸ ਤੋਂ ਬਾਦ ਜਿੰਨੇ ਕੁ ਆਪਾਂ ਨੂੰ ਬਰਾਊਨ ਚਾਈਦੇ ਨੇ ਓਸ ਹਸਾਬ ਨਾਲ ਆਪਾਂ ਓਨੂੰ ਓਦੇ ਵਿੱਚ ਫਰਾਈ ਹੋਣ ਦਵਾਂਗੇ ਤੇ ਏਸ ਤੋਂ ਬਾਦ ਆਪਾਂ ਜਦੋਂ ਹਲਕੇ ਜੇ ਬਰਾਊਨ ਹੋਣ ਲੱਗ ਗਏ ਓਹ ਤੇ ਆਪਾਂ ਕੱਢ ਕੇ ਟਿਸ਼ੂ ਪੇਪਰ ਤੇ ਰੱਖ ਦਾਂਗੇ ਤੇ ਏਦੇ ਨਾਲ ਕੀ ਹੈਗਾ, ਜੇੜਾ ਓਦਾ ਓਇਲ ਹੋਊਗਾ ਜਾਦਾ ਹਨਾ ਤੇ ਓ ਸਾਰਾ ਟਿਸ਼ੂ ਪੇਪਰ ਸੌਖ ਲੂਗਾ। ਜਦੋਂ ਆਪਾਂ ਖਾਵਾਂਗੇ, ਜਦੋਂ ਆਪਾਂ ਖਾਵਾਂਗੇ ਤਾਂ ਜਾਦਾ ਓਇਲ-ਓਇਲ ਜਾਂ ਨਈਂ ਲਗੂ ਲੱਗੂਗਾ ਨਾ ਤਾਂ ਹੱਥਾਂ ਚ ਲੱਗੂਗਾ- ਨਾ ਹੀ ਮੂੰਹ ਦੇ ਵਿੱਚ ਆਪਾਂ ਨੂੰ ਬਾਲਾ ਲੱਗੂਗਾ, ਤੇ ਇਹਦੇ ਨਾਲ ਆਪਾਂ ਵੀ ਜੇ ਜੇ ਆਪਾਂ ਚਾਈਏ ਆਪਾਂ ਹਰੀ ਚਟਨੀ ਨਾਲ ਵੀ ਖਾ ਸਕਦੇ ਆਂ, ਤੇ ਟਮੈਟੋ ਪੈਚ ਬਣਾ ਕੇ ਵੀ ਆਪਾ ਖਾ ਸਕਦੇ ਆਂ ਵੀ।
ਹੂੰ।
ਤੇ ਜੇ ਆਪਾਂ ਚਾਈਏ ਤਾਂ ਵੀ ਆਪਾਂ ਜੇ ਕੋਈ ਬੰਦਾ ਹੈਗਾ ਵੀ ਜੇ ਬਾਹਲਾ ਨਈਂ ਖਾਂਦਾ ਓਹ ਤਾਂ ਫੇਰ ਆਪਾਂ ਏਅਰ ਫਰਾਇਰ ਆਉਂਦਾ।
ਹੈਂ, ਸਮਝੇ?
ਓਦੇ ਚ ਇਕ ਬੋਕਸ ਜੇਆ ਬਣਿਆ ਹੁੰਦਾ ਹੈਗਾ, ਤੇ ਸਾਰੇ ਕੱਟਲੈਟ ਓਦੇ ਚ ਰੱਖ ਤੇ ਓਦੇ ਪਰ ਥੋੜਾ-ਥੋੜਾ ਗਰੀਸ ਕਰ ਦਾਂਗੇ ਓਇਲ ਨੂੰ ਵੀ ਇੱਕ ਜੇ ਕਿਸੇ ਬਰੱਸ਼ ਨਾਲ ਲਾ ਲਾਂਗੇ ਥੋੜਾ-ਥੋੜਾ।
ਹੂੰ।
ਤੇ ਓਸ ਤੋਂ ਬਾਦ ਆਪਾਂ ਓਨੂੰ ਪੰਜ-ਸੱਤ ਮਿੰਟ ਏਅਰ ਫਰਾਇਰ ਵਾਸਤੇ ਰੱਖਾਂਗੇ ਤੇ ਜੇ ਆਪਾਂ ਕੱਢਾਂਗੇ ਤਾਂ ਬਸ ਓਵੇਂ ਬਣਗੇ, ਜਿਵੇਂ ਆਪਾਂ ਤੇਲ ਚ ਫਰਾਈ ਕਰੇ ਹੁੰਦੇ ਨੇ।
ਓਕੇ-ਓਕੇ।
ਆਂ।
ਓ-ਓ ਫੇਰ ਓ ਜਾਦਾ ਵਧੀਆ ਹੁੰਦੇ ਨੇ। ਜੇੜੇ ਆਪਾਂ ਏਅਰ ਫਰਾਈਰ ਕਰਦੇ ਆਂਗੇ। ਕਿਉਂਕਿ ਜੇੜੇ ਓਇਲ ਚ ਆਪਾਂ ਆਪਾਂ ਫਰਾਈ ਕਰਦੇਆਂਗੇ, ਓ ਜਾਦਾ ਬੇਈ ਹਾਨੀਕਾਰਕ ਹੀ ਹੁੰਦੇ ਨੇ ਸੇਤ ਲਈ। ਤੇ ਜੇੜੇ ਆਪਾਂ ਏਅਰ ਫਰਾਾਇਰ ਕਰਦੇ ਆਂ ਏਦੇ ਚ ਓਇਲ ਨਈਂ ਹੁੰਦਾ ਹੈਗਾ ਵੀ ਜੇੜੇ ਬੰਦੇ ਨੇ ਜਾਦਾ ਓਇਲ ਨਈਂ ਖਾਣਾ
ਕਾਫੀ ਮਸ਼ੀਨਾਂ ਆ ਗਈਆਂ, ਹੋਨ ਮੰਨ ਲਓ ਬਿਨਾਂ ਓਇਲ ਤੋਂ, ਬਿਨਾਂ ਘਿਓ ਤੋਂ ਬਿਨਾਂ ਕਿਸੇ ਹੋਰ ਪ੍ਰੋਡਕਟ ਤੋਂ ਜੇੜੀ ਓਇਲੀ ਪ੍ਰੋਡਕਟ ਹੁੰਦਾ, ਓ ਤੋਂ ਬਿਨਾ ਹੀ ਕੌਰਨ ਹੋ ਗਏ, ਗੋਲ ਗੱਪੇ ਹੋ ਗਏ, ਜੇੜੇ ਆਪਾਂ ਘਰੇ ਬਣਾਉਣੇ ਆ ਜਾਂ ਕੁਛ ਚੋਰ ਹੋ ਗਿਆ ਹਨਾ, ਓ ਸਾਰਾ ਕੁਛ ਓਤੇ ਈ ਬਨਾਨ ਤੇਂ ਜਾਂ ਪਾਪ ਪਾਪੜ ਵਗੈਰਾ ਹੋ ਗਏ ਜਾਂ ਰੋਟੀ ਤੋਂ ਖਾਣ ਵਾਲਾ ਆਪਾਂ ਨਮਕੀਨ ਜਾਂ ਪਾਪੜ ਖਾਨੇ ਆਂ, ਰੋਟੀ ਵਾਲਾ। ਉਹ ਸਾਰਾ ਕੁਛ ਉਹਦੇ ਨਾਲ ਹੀ ਬਣਾਦਾ ਹੇਠ ਜੀ ਨਾਲ ਈ
ਹਾਂ
ਹਮ
ਏਅਰ ਫ੍ਰਾਇਰ ਦੇ ਵਿੱਚ ਆਪਾਂ ਕੋਈ ਵੀ ਚੀਜ਼ ਬਣਾ ਸਕਦੇ ਆ ਗੇ ਵੀ ਵੀ ਜਿਵੇਂ ਹੁਣ ਕੋਈ ਬੰਦਾ ਓਇਲ ਨਹੀਂ ਖਾਂਦਾ ਗਾ ਤਾਂ ਹੁਣ ਜਿਹੜੇ ਆਪਾਂ ਕੱਟ ਲੈਟ ਬਣਾਏ ਸੀਗੇ ਤੇ ਉਹ ਆਪਾਂ ਤੇਲ ਚ ਫਰਾਈ ਨਾ ਕਰਾਂਗੇ, ਏਅਰ ਫਰਾਈ ਰੱਖਦਾਂਗੇ ਉਹਨੂੰ, ਉਹ ਆਪੇ ਉਵੇਂ ਬਣ ਜੂ ਨਾਲੇ ਓਨੀ ਕ੍ਰਿਸਪੀ ਬਣਨਗੇ ਉਹ
ਅੱਛਾ
ਹਮ, ਤੇ ਖਾਣ ਚ ਵੀ ਆਪਾਂ ਨੂੰ ਪਤਾ ਨੀ ਲੱਗਦਾ ਵੀ ਹਾਂ ਬਾਈ ਵੀ ਇਹਦੇ ਚ ਓਇਲ ਵੀ ਵੀ ਆਪਾਂ ਫਰਾਈ ਕਰੇ ਨੇ ਜਾਂ ਕਿਵੇਂ ਵੀ ਐ। ਪਰ ਉਹਦੇ ਚ ਇੰਨਾ ਫ਼ਾਇਦਾ ਜ਼ਰੂਰ ਐ। ਵੀ ਨਾ ਤਾਂ ਆਪਣਾ ਓਇਲ ਲੱਗਦਾ ਐਗਾ ਤੇ ਨਾਲੇ ਨਾ ਈ ਆਪਣੀ ਬੋਡੀ ਚ ਜ਼ਿਆਦਾ ਓਇਲ ਜਾਂਦਾ ਹੈਗਾ।
ਓਕੇ ਹਮ ਸਹੀ ਗੱਲ ਐ।
ਹਾਂ ਵੀ ਉਹ ਆਪਾਂ ਐ ਨੀ ਹੈਗਾ, ਜਿਵੇਂ ਹੁਣ ਫਰਾਈ ਚੀਜ਼ ਦਾ ਬੰਦਾ ਵੀ ਇੱਕ ਦੋ ਖਾਂਦਾ ਜਿਵੇਂ ਇੱਕ ਦੋ ਕਟਰੇਟ ਖਾਂਦਾ, ਉੱਥੇ ਬੰਦਾ ਚਾਰ- ਪੰਜ ਖਾ ਲੈਂਦਾ। ਕਿਉਂਕਿ ਉਹਨੂੰ ਇੰਨਾ ਡ ਡਰ ਨੀ ਹੁੰਦਾ ਵੀ ਇਹ ਇਹ ਤਲਿਆ ਫਲਿਆ ਵੱਧ ਮੈਂ ਨਹੀਂ ਖਾਣਾ।
ਸਹੀ ਗੱਲ ਏਹ ਹੈਗਾ
ਹਾਂ, ਬੀ ਜਿਨਾ ਆਪਾਂ ਤੇਲ ਘੱਟ ਯੂਜ ਕਰਾਂਗੇ, ਉਹਨੇ ਆਪਾਂ ਵੱਧ ਚੀਜ਼ ਖਾ ਲੈਂਦੇ ਹੈਗੇ। ਤੇ ਜਿਹੜਾ ਉਹ ਏਅਰ ਫਰਾਈ ਹੁੰਦਾ ਹੈਗਾ, ਉਹਦੇ ਵਿੱਚ ਆਪਾਂ ਪੂਰੀਆਂ ਵੀ ਬਣਾ ਸਕਦੇ ਹਗੇ। ਵੀ ਜਿਹੜੀਆਂ ਪੂਰੀਆਂ ਆਪਾਂ ਤੇਲ ਚ ਤਲ ਦਿਆਂਗੇ ਹੈਲੋ ਹੈਲੋ ਹੈਲੋ
ਹੈਲੋ
ਹੈਲੋ
ਹੈਲੋ
ਹਾਂ ਵੀ ਜਿਹੜਾ ਏਅਰ ਫਰਾਾਇਰ ਹੁੰਦਾ ਹੈਗਾ, ਇਹਦੇ ਵਿੱਚ ਆਪਾਂ ਵੀ ਵੀ ਆਪਾਂ ਪੂਰੀਆਂ ਵੀ ਤਲ ਸਕਦੇ ਹਾਂਗੇ ਜਿਵੇਂ ਪੂਰੀਆਂ ਤਾਂ ਆਪਾਂ ਸਾਰੇ ਨੋਰਮਲੀ ਹਾਂ ਉਹਦੇ ਚ ਆਪਾਂ ਤੇਲ ਚ ਈ ਬਣਾਉਣੇ ਆ ਗੇਂ।
ਅੱਛਾ ਅੱਛਾ, ਹਾਂ ਪਰ ਓਦੇ ਚ ਆਣ ਦਾ ਰਿਪੂ ਰਾਣਾ ਅਲਗ ਸਿਸਟਮ ਐ ਵੀ ਪੈਲਾਂ ਤਾਂ ਐਨਾ ਨੂੰ ਪਾਣੀ ਦੇ ਵਿੱਚ ਬਣੋਣੀਆਂ ਪੈੰਦੀਆਂ ਏ।
ਹਾਂ। ਬੀ ਮੈਂ ਵੀ ਦੇ ਇੱਕ ਇੱਕ ਰੈਸਿਪੀ ਦੇਖੀ ਸੀਗੀ, ਓਹਦੇ ਵਿੱਚ ਪੀ ਆ ਕਰਦੇ ਨੇ ਓਹ। ਪੈਲਾਂ ਤਾਂ ਪਾਣੀ ਚ ਤਲ ਦਿੰਦੇ ਨੇ ਫੇਰ ਓਦ ਓਹਨੂੰ ਕੱਢ ਕੇ ਏਅਰ- ਫਰਾਈਡ ਚ ਰੱਖ ਦਿੰਦੇ ਨੇ। ਫੇਰ ਓਹ ਦੋ-ਤਿੰਨ ਮਿੰ ਦੋ-ਤਿੰਨ ਮਿੰਟ ਬਾਦ ਈ ਫੁੱਲ ਜਾਂਦੀ ਆ ਏਅਰ -ਫਰਾਈਡ ਦੇ ਵਿੱਚ ਹੀ ਓਹ। ਜਿਵੇਂ ਆਪਾਂ ਤੇਲ ਚ ਬਣਾਣੇ ਹੇਗੇ।
ਹੂੰ।
ਬਸ ਵੀ ਐਏ ਆ ਬੀ ਏਅਰ- ਫਰਾਈ ਦੇ ਫੈਦੇ ਜਾਦੇ ਆਗਏ, ਬੀ ਆਪਾਂ ਜਿਨੇ ਤੇਲ ਵਗੈਰਾ ਨੀ ਖਾਣਾ ਹੈਗਾ
ਹੂੰ, ਸਹੀ ਗੱਲ ਐ, ਚਲੋ ਠੀਕ ਆ ਵੀਰੇ।
ਠੀਕ ਹੈ ਵੀਰੇ, ਸਤ ਸ੍ਰੀ਼ ਕਾਲ।